ਓਹ
ਹੈਲੋ
ਹੈਲੋ ਸ਼ਾਸ਼ੀ
ਸ ਸਤਿ ਸ੍ਰੀ ਅਕਾਲ ਬੇਟਾ, ਹੋਰ ਤੁਸੀਂ ਠੀਕ ਓ?
ਹਾਂਜੀ ਵਧੀਆ, ਤੁਸੀਂ ਦੱਸੋ?
ਹਾਂਜੀ, ਬੇਟਾ ਮੈਂ ਵੀ ਵਧੀਆ, ਵਾਹਿਗੁਰੂ ਜੀ ਦੀ ਮੇਹਰ ਨਾਲ।
ਚਲੋ, ਹੋਰ ਦੱਸੋ ਕੀ ਕਰ ਰਹੇ ਸੀਗੇ?
ਹਾਂਜੀ ਬੇਟਾ ਬਸ ਸੋ ਕੇ ਉੱਠੀ ਸੀ, ਮਨੂੰ ਥੋੜ੍ਹੀ ਦੇਰ ਆ ਰੈਸਟ ਰਿਹਾ ਸੀ।
ਅੱਛਾ-ਅੱਛਾ ਠੀਕ ਐ, ਹੋਰ ਚਾਹ ਪੀ ਲੀ ਕਿ ਪੀਓਂਗੇ?
ਹਾਂਜੀ, ਬੇਟਾ ਪੀਲੀ। ਹਾਂਜੀ ਤੁਸੀਂ ਪੀਲੀ?
ਹਾਂਜੀ-ਹਾਂਜੀ ਬਸ, ਪੀਣ ਈ ਲੱਗ ਰੇ ਆ ਚਾਹ।
ਹਾਂਜੀ।
ਹਾਂਜੀ-ਹਾਂਜੀ ਹੋਰ ਦੱਸੋ?
ਹੋਰ?
ਹੋਰ ਫ ਘਰੇ ਵ ਠੀਕ ਨੇ ਸਾਰੇ?
ਹਾਂਜੀ, ਬੇਟਾ ਸਭ ਵਧੀਆ, ਹੋਰ ਤੁਹਾਡੇ ਘਰ ਸਭ ਵਧੀਆ?
ਹਾਂਜੀ ਸਭ ਵਧੀਆ, ਸਭ ਵਧ ਜਾਂ ਹੋਰ ਗਏ ਨੀ ਕਿਤੇ, ਛੁੱਟੀਆਂ ਹੋ ਰਹੀਆਂ ਨੇ।
ਹਾਂਜੀ ਬਸ, ਹੋ ਕੇ ਆਏ ਸੀ, ਉਹਨੇ ਮੇਰੀ ਭੈਣ ਆਈ ਸੀ ਸੀ, ਹੋਰ ਵੀ ਦੋਨੋ ਭੈਣਾਂ ਆਈਆਂ ਸਨ, ਉਹ ਵੀ ਘਰ ਮਿਲ ਕੇ ਗਏ ਸੀ ਸਾਰੇ। ਅੱਚ, ਉਹਨਾਂ ਦਾ ਰਾਊਡ ਲੱਗ ਗਿਆ ਸੀ।
ਹਾਂਜੀ-ਹਾਂਜੀ। ਨਹੀਂ ਵੈਸੇ ਨਾ ਮਨ ਲੱਗ ਜਾਂਦਾ, ਐਵੇਂ ਆਪਣਾ ਨਾ ਥੋੜਾ ਮਤਲਬ ਫਰੈਸ਼ ਜਿਹਾ ਹੋ ਜਾਂਦਾ, ਮਾਇੰਡ ਜੇ ਆਪਾਂ ਕਿਤੇ ਚਲੇ ਜਾਣੇ ਜਾਂ ਕੋਈ ਆ ਜਾਂਦਾ
ਹਾਂਜੀ, ਬਹੁਤ ਵਧੀਆ ਲੱਗਦਾ ਏ। ਫੈਮਿਲੀ ਵੱਡੀ ਨਾਲ ਬਹੁਤ ਮਜ਼ਾ ਆਂਦੀ ਏ।
ਹਾਂਜੀ ਕਿਉਂਕਿ, ਹੁਣ ਤਾਂ ਟਾਈਮ ਈ ਨੀ ਹੈਗਾ ਕਿਸੇ ਕੋਲ੍ਹ। ਅਗਲਾ ਇੱਕ-ਦੋ ਦਿਨ ਲਈ ਆਂਦਾ ਚਲੋ, ਫੇਰ ਵੀ ਆਪਾਂ ਨੂੰ ਹੋ ਜਾਂਦਾ ਕਿ ਅਗਲਾ ਆ ਗਿਆ, ਆਪਾਂ ਨੂੰ ਮਿਲ ਗਿਆ
ਹਾਂਜੀ ਬਹੁਤ
ਹੁੰ-ਹੂੰ। ਹਾਂਜੀ, ਅਸੀਂ ਵੀ ਮਤ ਹਾਂਜੀ, ਅਸੀਂ ਵੀ ਸੋਚਦੇ ਸੀ ਪਰ ਤੁਸੀਂ ਦੇਖੋ, ਗਰਮੀ ਨਾ ਇੰਨੀ ਜ਼ਿਆਦਾ ਹੋ ਰੀ ਐ, ਕਿਤੇ ਜਾਣ ਦਾ ਦਿਲ ਈ ਨਹੀਂ ਕਰਦਾ।
ਬਹੁਤ ਜ਼ਿਆਦਾ ਹੋ ਰਹੀ ਹੈ, ਇਸ ਵਾਰ ਤੇ ਗਰਮੀ ਨੇ ਰਿਕਾਰਡ ਈ ਤੋੜਤਾ ਹਾਂਜੀ।
ਜੀ ਹਾਂ ਬਿਲਕੁਲ, ਤੁਸੀਂ ਦੇਖੋ ਧੁੱਪ ਇੰਨੀ ਜ਼ਿਆਦਾ ਹੋ ਰੀਐ ਨਾ, ਬਾਹਰ ਨਿਕਲਣ ਦਾ ਦਿਲ ਈ ਨੀ ਕਰਦਾ ਹੈਗਾ, ਐ ਹੁੰਦਾ ਵੀ ਬਸ ਅੰਦਰ ਕਮਰੇ 'ਚ ਈ, ਹਾਂਜੀ।
ਸਕੂਲ ਬਸ ਮਨ ਕਰਦਾ ਕਿ ਠੰਡਕ 'ਚ ਏਸੀ 'ਚ ਲੇਟੇ ਰਹੋ, ਔਰ ਸਭ ਆਪਣੇ-ਆਪ ਬਣ ਕੇ ਆਂਦਾ ਰਹੇ। ਰਸੋਈ 'ਚ ਵੀ ਨਾ ਜਾਣਾ ਪਏ।
ਗਰਮੀ ਇੰਨੀ ਜ਼ਿਆਦਾ ਏ ਨਾ, ਮਤਬ ਵੈਸੇ ਭੁ ਭੁੱਖ ਨਹੀਂ ਲੱਗਦੀ ਹੈਗੀ, ਐਂ ਹੁੰਦਾ ਕਿ ਬਸ, ਨਿੰਬੂ ਪਾਣੀ ਪੀ ਲੋ, ਠੰਡਾ ਪਾਣੀ ਪੀ ਲੋ। ਤਾਂ ਕਿ ਆਪਾਂ ਰਿਫਰੈਸ਼ ਰਹੀਏ, ਪਰ ਭੁੱਖ ਆਪਾਂ ਨੂੰ ਬਹੁਤ ਘੱਟ ਲੱਗਦੀ ਐ।
ਹਾਂਜੀ, ਬਹੁਤ ਘੱਟ ਲੱਗਦਾ ਬਸ ਫੇਰ ਐ ਹੁੰਦਾ ਕਿ, ਵੱਡਿਆਂ ਵਾਸਤੇ ਫਿਤ-ਫਿਤ, ਇਹ ਤੇ ਹੁੰਦਾ ਨਾ ਕਿ ਸਵੇਰੇ ਸ਼ਾਮ ਰੋਟੀ ਬਣਾਂਣੀ ਪੈਂਦੀ ਏ, ਸਵੇਰੇ ਸ਼ਾਮ ਦੇ ਘੱਤੋ-ਘਤ, ਹਾਂਜੀ।
ਹਾਂਜੀ।
ਹੋਰ ਤੁਹਾਨੂੰ ਕੀ ਪਸੰਦ ਐ, ਤੁਸੀਂ ਕੀ ਪਸੰਦ ਕਰਦੇ ਓ? ਫੇਵਰੇਟ ਡਿਸ਼
ਮੈਂ, ਵੈਸੇ ਦੇਖੋ ਮੈਂ ਤਾਂ ਸਭ ਕੁਛ ਹੀ, ਖਾ ਲੈਂਦੀ ਹਾਂ ਮਤਲਬ ਹਰ ਇੱਕ ਸਬਜ਼ੀ, ਬਟ ਮੈਨੂੰ ਇਹ ਹੈ ਕਿ ਮੈਨੂੰ ਟਿੰਡੋ ਤੇ ਤੋਰੀ, ਨਈ ਪਸੰਦ
ਹਾਂਜੀ, ਸਾਰੇ ਬੱਚਿਆਂ ਨੂੰ, ਜ਼ਿਆਦਾਤਰ ਏ ਸਭ ਚੀਜ਼ਾਂ, ਪਸੰਦ ਹੀ ਨਈ ਆਉਂਦੀਆਂ ਲੇਕਿਨ ਇਹ, ਹਰੀ ਸਬਜ਼ੀਆਂ ਹੀ -ਹਰੀ ਸਬਜ਼ੀਆਂ ਹੀ ਬਹੁਤ ਫਾਇਦੇਮੰਦ ਹੁੰਦੀਆਂ ਨੇ ਬੇਟਾ
ਹਾਂਜੀ, ਉਹ ਤੇ ਹੈਗਾ ਪਰ ਉਹੀ ਹੁੰਦਾ ਨਾ ਕਿ, ਇੱਕ ਅੱਧੀ ਸਬਜ਼ੀ ਤਾਂ, ਹੁੰਦੀ ਹੈ ਜਿਹੜੀ ਉਹ ਮੈਨੂੰ ਨਹੀਂ ਪਸੰਦ ਹੁੰਦੀ
ਹਾਂਜੀ- ਹਾਂਜੀ ਫੇਰ ਵੀ ਤੁਸੀਂ ਲੋਕਕੀ, ਵਗੈਰਾ ਖਾ ਲੈਂਦੇ ਹੋ ਹਾਂ ਹਾਂ, ਮੇਰੀ ਬੇਟੀ ਤੇ ਲੋਕੀ ਵੀ ਕੋਈ ਲੌਕੀ ਵੀ ਨਹੀਂ ਖਾਂਦੀ, ਮਟਰ ਵੀ ਨਹੀਂ ਖਾਂਦੀ, ਮੇਰੀ ਬੇਟੀ ਤੇ ਐਸੀ ਹੈ ਤੁਸੀਂ ਦੇਖ ਚਲੋ, ਦੋ ਚਲੋ ਐਸੀ ਆ ਕਰਦੇ ਹੋ, ਨਾ ਉਹ ਟਿੰਡੇ ਖਾਂਦੀਏ ਨਾ ਲੋ ਈ ਨਾ ਕਰੋ ਈ ਮਟਰ, ਐਨੂੰ ਕੋਈ ਵੀ ਚੀਜ਼ ਨਹੀਂ ਪਸੰਦ ਇਹਨੂੰ ਬਸ, ਅੱਟਰਮ -ਛਟਰਮ ਹਾਂ ਇਹ ਤਾਂ ਬਿਲਕੁਲ ਹੀ ਨਹੀਂ ਹਾਂ, ਨਹੀਂ ਲੇਕਿਨ, ਨੁਕਸਾਨ ਕਰਦੀਆਂ ਨੇ, ਹਾਂ ਇਹ ਬਾਹਰ ਦੀ, ਜ਼ਿਆਦਾ ਪਸੰਦ ਕਰਦੀ ਹੈ ਹਾਂਜੀ, ਫਾਸਟ- ਫੂਡ ਮਤਲਬ ਉਹਨੂੰ ਫਾਸਟ -ਫੂਡ ਪਸੰਦ ਨੇ ਲੇਕਿਨ, ਫਾਸਟ ਫੂਡ ਨੁਕਸਾਨ ਵੀ ਕਰਦੇ ਨਾ, ਹਾਂ ਕਦੀ -ਕਦਾ ਹਾਂਜੀ -ਹਾਂਜੀ ਬੋਲੋ
ਇਹਨਾਂ ਨੇ, ਵੈਸੇ ਮੈਨੂੰ ਦੱਸਿਆ ਸੀਗਾ, ਦਹੀਂ ਤੜਕੇ ਦੀ ਰੈਸਿਪੀ, ਮੈਨੇ ਟਰਾਈ ਕੀਤੀ ਇਸ ਮੈਨੂੰ, ਬੜੀ ਵਧੀਆ ਲੱਗੀ
ਸਵਾਦ ਲੱਗੀ ਸੀ, ਤੁਹਾਨੂੰ ਹਾਂ
ਮੈਂ ਇਹਨਾਂ ਨੂੰ ਪੁੱਛਿਆ, ਕਹਿੰਦੇ ਅਸੀਂ ਤਾਂ ਇਹ ਬਣਾ ਲੈਂਦੇ ਹਾਂ, ਮੈਂ ਕਿਹਾ ਈਜ਼ੀ ਵੀ ਇਹ ਨਾਲੇ, ਜਲਦੀ ਬਣ ਜਾਂਦੀ ਹੈ
ਬਹੁਤ ਜਲਦੀ ਬਣ ਜਾਂਦੀ, ਬਹੁਤ ਟੇਸਟੀ ਲੱਗਦੀ ਆ ਉਹ
ਹਾਂਜੀ।
ਕਿਉਂਕਿ, ਜਦੋਂ ਆਪਣੇ ਕੋਲ ਟਾਈਮ ਨਾ ਨਾ ਹੋਵੇ, ਐਵੇਂ ਦੀਆਂ ਫਟਾਫਟ ਬਣਾ ਲਓ, ਚਾਹੇ ਚਾਵਲ ਨਾਲ ਖਾਓ ਚਾਹੇ ਰੋਟੀ
ਚਾਹੇ ਰੋਟੀ ਨਾਲ ਖਾਓ, ਬਹੁਤ ਟੇਸਟੀ ਲੱਗਦੀ ਚਾਹੇ ਸਵੇਰੇ ਪਰੌਠੇ ਨਾਲ ਖਾਓ, ਬਹੁਤ ਟੇਸਟੀ ਲੱਗਦੀ ਆ
ਹਾਂਜੀ ਹਾਂ, ਹੋਰ ਤੁਸੀਂ ਕੀ ਬਣਾਓਗੇ ਸ਼ਾਮੀ?
ਹੁਣ ਸ਼ਾਮੀ ਬੇਟਾ, ਭਿੰਡੀਆਂ ਦੀ ਤਿਆਰੀ ਹੋ ਰਹੀ ਹੈ, ਭਿੰਡੀਆਂ ਬਣਨਗੀਆਂ ਨਾਲ ਰਹਿਤਾ ਪਏਗਾ, ਹਾਂਜੀ ਪਿੰਡੀ ਤੇ ਖੈਰ ਖਾ, ਲੈਂਦੀ ਭਿਡੀ, ਏਨੂੰ ਬਹੁਤ ਪਸੰਦ ਐ
ਹਾਂਜੀ, ਠੀਕ ਹੈ -ਠੀਕ ਹੈ ਨਹੀਂ ਵੈਸੇ ਅੱਛੀ ਲੱਗਦੀ ਹੈ, ਚਾਹੇ ਨਾ ਤੁਸੀਂ ਪਰਾਂਠੇ ਨਾਲ ਖਾ ਲਓ ਨਾ ਬੜੀ, ਟੇਸਟੀ ਲੱਗਦੀ ਹੈ
ਹਾਂ, ਭਿੰਡੀਆਂ ਤੇ ਦੋ- ਤਿੰਨ ਤਰੀਕੇ ਨਾਲ ਬਣ ਜਾਂਦੀਆਂ ਨੇ, ਭਰ ਕੇ ਵੀ ਬਣ ਗਈਆਂ ਕੱਟ ਵੀ ਬਣ ਗਈਆਂ, ਇਸ ਤਰ੍ਹਾਂ ਹੀ ਪਿਆ ਬੇਟਾ ਮੈਂ, ਕੱਟ ਕੇ ਵੀ ਬਣਾਉਂਦੀ ਹਾਂ, ਪਿਆਜ਼ ਵਗੈਰਾ ਸੋੜ ਲਿਆ, ਪਿਆਜ਼ ਫਰਾਈ ਕਰ ਲਿਆ ਫਿਰ ਮੈ, ਨਾਲ ਭਿੰਡੀਆਂ ਤੇ ਹਰੀ ਮਿਰਚ ਉੱਚਾ ਕੱਟ ਲਈਆਂ, ਬਾਕੀ ਸਾਰੇ ਸੁੱਕਕੇ ਮਸਾਲੇ ਪੈਂਦੇ ਨੇ ਬੇਟਾ ਸੁੱਕੇ ਮਸਾਲਿਆਂ ਦੇ ਵਿੱਚ, ਸੁੱਕਾ ਧਨੀਆ, ਪੀਸੀ ਖਟਾਈ, ਲਾਲ ਮਿਰਚ, ਹਲਦੀ, ਨਮਕ
ਹਾਂਜੀ।
ਇਹ ਸਭ ਪੈਂਦਾ ਹੈ, ਭਿੰਡੀਆਂ ਨੂੰ ਫਰਾਈ ਕਰ ਲਿਆ ਜਾਂਦਾ ਹੈ ਤਾਂ ਕਿ, ਗਿੱਲਾਪਨ ਬਿਲਕੁਲ ਨਾ, ਰਹੇ ਭਿੰਡੀਆਂ 'ਚ ਤੇ ਫੇਰ ਉਹ, ਚਿਪਚਿਪਾ ਬਣਾ ਕਹਿਦਾ ਨਾ, ਫਿਰ ਨਈ ਬਣੀਆਂ ਭਿਡੀਆਂ ਉਹਨਾਂ ਨੇ ਢੱਕਕੇ ਵੀ ਨਈ ਰੱਖੀ ਦੀਆਂ ਢੱਕ ਦੋਗੇ ਬੇਟਾ ਭਾਫ ਵਿੱਚ ਫਿਰ ਭਿੰਡੀ ਖਰਾਬ ਹੋ ਜਾਂਦੀ ਮਸਾਲ ਫਿਰ ਓ ਢੱਕ ਢੱਕਣਾ ਨੀ ਚਾਹੀਦਾ ਭਿੰਡੀਆਂ ਨੂੰ ਐਵੇਂ ਈ ਬਣਾ ਲੋ। ਹਾਂਜੀ, ਔਰ ਭਰ ਕੇ ਵੀ ਬਣਦੀਆਂ ਨੇ। ਭਰ ਕੇ ਵੀ ਸਾਰੇ ਇਈਓ ਸੁੱਕੇ ਮਸਾਲੇ ਪੀਸੀ ਕਟਾਈ ਸੁੱਕਾ ਧਨੀਆ ਹਲਦੀ ਲਾਲ ਮਿਰਚ ਨਮਕ ਇਹ ਸਭ ਪਾਇਆ ਸਭ ਨੂੰ ਮਿਕਸ ਕਰ ਲਿਆ ਔਰ ਭਿੰਡੀਆਂ ਨੂੰ ਵੀ ਚੀਰਾ ਪਾ ਕੇ ਉਵੇਂ ਵੀ ਭਰ ਕੇ ਬਣਾ ਸਕਦੇ ਓ ਔਰ ਅਗਰ ਜੇ ਤੁਹਾਨੂੰ ਕੋਈ ਜ਼ਿਆਦਾ ਕਠਿਨ ਨਈ ਕੰਮ ਕਰਨਾ। ਤੇ ਤੁਸੀਂ ਭਿੰਡੀਆਂ ਨੂੰ ਲੰਬਾ ਲੰਬਾ ਕੱਟ ਕੇ ਔਰ ਉਵੇਂ ਫਰਾਈ ਕਰਲੋ ਪਹਿਲੇ। ਹੋਰ ਫਿਰ ਲੰਬਾ ਲੰਬਾ ਕੱਟ ਕੇ ਫਰਾਈ ਕਰ ਲੋ ਫਿਰ ਉੱਤੋਂ ਦੀ ਮਸਾਲੇ ਪਾਦੋ ਜਦ ਹੋਣ ਵਾਲੀਆਂ ਹੋਣ। ਤਦ ਉਹਦੇ ਬਾਅਦ ਬਸ ਥੋੜ੍ਹੀ ਦੇਰ ਹੋਰ ਪਕਾਲੋ ਤੇ ਜ਼ਿਆਦਾ ਭਿੰਡੀ ਨੂੰ ਭਰਨ ਦਾ ਲੱਪੜਾ ਵੀ ਨੀ ਰਹਿੰਦਾ। ਓ ਵੀ ਉਵੇਂ ਭਰੇ ਹੀ ਹੋ ਜਾਂ ਐਵੇਂ ਖੇਚਲ ਕਰਨੀ ਪੈਂਦੀ ਐ ਜੀ ਵਿੱਚ ਚੀਰਾ ਭਰੋ ਫਿਰ ਵਿੱਚ ਭਰੋ ਮਸਾਲੇ।
ਹਾਂਜੀ ਹਾਂ, ਵੈਸੇ ਸਹੀ ਐ ਜਿਹੜੀ ਮਤਲਬ ਭਰਨ ਆਲੀਆਂ ਸ ਜਿਵੇਂ ਭਰਵਾਂ ਕਰੇਲਾ ਵੀ ਬਣਾ ਲੈਣੇ ਆ ਆਪਾਂ ਟਿੰਂਡੂ ਸ਼ਿਮਲਾ ਮਿਰਚ ਵੀ ਬਣ ਜਾਂਦੀਆਂ ਨੇ। ਟੇਸਟੀ ਲੱਗਦੇ ਨੇ।
ਅੱਛਾ ਤੁਸੀਂ ਕਰੇਲੇ ਬਣਾ ਲੈਂਦੇ ਓ।
ਹਾਂ, ਮਤਲਬ ਹਾਂਜੀ ਮੰਮਾ ਬਣਾ ਲੈਂਦੇ ਨੇ।
ਹਾਂ, ਮੰਮਾ ਤੇ ਬਣਾਈ ਕਰੇਲੇ ਖਾਂਦੇ ਓ ਤੁਸੀਂ?
ਹਾਂਜੀ ਮੇਰੇ ਤਾਂ ਫੇਵਰੇਟ ਐ।
ਵਾਓ ਬਤਾ ਮੈਨੂੰ ਦੱਸੇਗੀ ਹਾਂ ਬਤਾ ਕਰੇਲੇ ਫੇਵਰੇਟ ਨੇ ਬਹੁਤ ਅੱਛੀ ਗੱਲ ਐ ਬੇਟਾ ਬਹੁਤ ਅੱਛੀ ਗੱਲ ਐ ਮੈਨੂੰ ਤੇ ਮਤਲਬ ਕਰੇਲੇ ਬਹੁਤ ਫਾਇਦੇ ਕਰਦੇ ਨੇ ਮੈਂ ਤਾਂ ਦੀ ਵਜ੍ਹਾ ਨਾਲ ਕਰੇਲੇ ਆਪਣੇ ਖਾਈ ਨੀ ਪਾਂਦੀ ਆ।
ਫੇਰ ਨਹੀਂ ਉਹੀ ਹੁੰਦਾ ਕਿ ਹੁਣ ਇੱਕ ਇੱਕ ਜਣੇਂ ਵਾਸਤੇ ਆਪਾਂ ਕੀ ਬਣਾਵਾਂਗੇ। ਜਦੋਂ ਤਾਂ ਸਾਰੇ ਖਾ ਰੇ ਨੇ ਫਿਰ ਤਾਂ ਆਪਾਂ ਬਣਾਂ ਲੈਣੇ ਆ ਹਾਂ ਇੱਕ ਜਣੇਂ ਲਈ ਹੁੰਦਾਂ ਯਾਰ ਹੁਣ ਕੌਣ ਇੰਨੀ ਖੇਚਲ਼ ਕਰੂੰਗਾ ਕੌਣ ਬਣਾਊਗਾ ਇਹ ਤੋਂ ਚੰਗਾ ਜੋ ਸਾਰੇ ਖਾਂਦੇ ਨੇ ਉਹੀ ਬਣਾਂਲੋ।
ਹਾਂ, ਇਹ ਤਾਂ ਬਹੁਤ ਚੰਗੀ ਗੱਲ ਐ ਮੈਨੂੰ ਦੱਸਾਂਗੀ ਤੁਸੀਂ ਕੀ ਦੱਸਿਆ ਹੁਣੇ ਕਰੇਲੇ ਔਰ, ਤੁਸੀਂ ਕਿਹੜੀ ਚੀਜ਼
ਲੌਕੀ।
ਲੌਕੀ ਵੀ ਹਾਂ ਵੈਸੇ ਬਹੁਤ ਅੱਛੀ ਬੇਟੀ ਐ। ਕਰੇਲੇ ਲੌਕੀ ਸਭ ਖਾਂਦੀ ਸਿਵਾਏ ਉਹਨੂੰ ਅਹ ਟਿੰਡੇ ਔਰ ਤਰੋਈ ਛੋੜ ਕੇ। ਬਾਕੀ ਸਭ ਏ ਬੇਟੀ ਖਾਂਦੀ ਐ ਬਹੁਤ ਅੱਛੀ ਐ।
ਉਹਨਾਂ ਨੇ ਮੈਨੂੰ ਮੈਸੇਜ ਕਰਨਾ ਤੁਸੀਂ ਕਿਉਂ ਮੰਮਾ ਨੂੰ ਦੱਸਿਆ।
ਨਈ ਨਈ ਐਸਾ। ਅੱਛੀ ਗੁੱਡ ਹੈਬਿਟਸ ਤੇ ਬੇਟਾ ਸਭ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਓ ਫਿਰ ਅੱਗੇ ਜਾ ਕੇ ਸਾਨੂੰ ਹੀ ਫਾਇਦਾ। ਨਾ ਬੇਟਾ ਗ੍ਰੀਨ ਵੈਜੀਟੇਬਲ ਖਾਣਗੇ ਤੇ ਸਾਡੇ ਸਰੀਰ ਵਾਸਤੇ ਫ਼ਾਇਦੇਮੰਦ ਐ। ਚਲੋ ਮੇਰੀ ਨਾ ਸਹੀ ਤੇ ਤੁਹਾਡੀ ਸੁਣ ਕੇ ਅਗਰ ਓ ਅੱਛੇ ਰਸਤੇ ਪੈ ਜਾਏ ਤਾਂ ਚੰਗੀ ਗੱਲ ਐ ਨਾ।
ਕਿਆ ਮੈਂ ਕਿਆ ਇੱਕ ਵਾਰ ਤੁਸੀਂ ਟਰਾਈ ਤੇ ਕਰੋ ਚਲੋ ਆਪਾਂ ਮੰਨਦੇ ਆ ਕਿ ਹਰ ਇੱਕ ਸਬਜ਼ੀ ਨਈ ਆਪਾਂ ਨੂੰ, ਆਪਾਂ ਨੂੰ ਅੱਛੀ ਲੱਗਦੀ ਮੈਂ ਕਿਹਾ ਟਰਾਈ ਤਾਂ ਕਰਨੀ ਚਾਹੀਦੀ ਐ ਨਾ ਕਰੇਲਾ ਮੈਂ ਕਿਹਾ ਕਰੇਲੇ ਤਾਂ ਇੰਨੇ ਟੇਸਟੀ ਲੱਗਦੇ ਨੇ ਤੁਸੀਂ ਕਿਉਂ ਨੀ ਖਾਂਦੇ।
ਕਹਿੰਦੇ ਬਸ ਮੈਂ ਕਦੇ ਖਾਏ ਨੀ ਮੈਂ ਐ ਨੀ ਕੀਤੇ।
ਹਾਂ, ਮੈਨੂੰ ਤੈ ਏਨੇ ਇੱਕ ਵਾਰੀ ਵੀ ਇਹ ਗੱਲ ਦੱਸੀ ਵੀ ਨੀ ਕਿਵੇਂ ਦੱਸਦੀ ਸ਼ਰਮ ਨਾ ਆਂਦੀ।
ਤਾਂਈ ਤੇ ਹੈਗਾ। ਨਈ ਕੈਂਦੇ ਮੈਂ ਮੋਮੋਸ ਖਾਨੀ ਆਂ, ਮੈਂ ਪੀਜ਼ਾ ਖਾਨੀ ਆਂ, ਮੋਮੋਜ਼ ਤਾ ਮੇਰੇ ਫੇਵਰੇਟ ਨੇ ਮੈਂ ਕੇਆ ਅੱਛਾ ਠੀਕ ਐ।
ਹਾਂ ਓਈ ਤੇ ਨਾ ਖਰਾਬ ਚੀਜ਼ਾਂ ਈ ਖਾਂਦੀ ਏ ਸਾਰੀਆਂ। ਲੇਕਿਨ ਓਈਓ ਏ ਬੋਤ ਨੁਕਸਾਨ ਕਰਦੀਆਂ। ਕਦੀ ਕਦਾਰ ਤੇ ਚਲੋ ਬੇਟਾ ਮੈਂਨੀ। ਮਨਾ ਕਰਦੀ ਕਦੀ ਕਦਾਰ ਮੈਂ ਵੀ ਨੀ ਮਨਾ ਕਰਦੀ ਪੁੱਤਰ ਲੇਕਿਨ ਐਏਨਾ। ਕਿ ਐਸ ਤਰਾਂ ਫੇਰ ਰੋਜ਼ ਮੂੰ ਬਨਾ ਕੇ ਖਾਨਾ ਨੀ ਖਾਨਾ।
ਹਾਂਜੀ, ਹਾਂਜੀ ਓਈ ਐ ਕਿ ਚਲੋ ਇੱਕ। ਇੱਕ ਵਾਰ ਆਪਾਂ ਮਤਬ ਹਫ਼ਤੇ ਦੇ ਵਿੱਚ ਇੱਕ ਵਾਰ ਖਾਲੇਆ।
ਹਾਂ ਬਿਲਕੁਲ-ਬਿਲਕੁਲ ਮੈਂ ਤੇ ਬਿਲਕੁਲ ਨੀ ਮਨਾ ਕਰਦੀ ਚਲੋ। ਹਫਤੇ ਚ ਇੱਕ ਵਾਰ ਖਾਲੇਆ ਮੈਂ ਖੁਦ ਈ ਪੈਸੇ ਦੇ ਦੇਨੀ ਆ ਕਿ ਚਲੋ ਬੇਟਾ ਖਾਓ ਜੋ ਮਰਜ਼ੀ। ਖਾਨਾ ਤੁਸੀ ਖਾਓ ਲੇਕਿਨ ਰੋਜ਼ ਈ ਮੂੰ ਬਨਾਓ ਹਾਂ।
ਹੂੰ, ਬਿਲਕੁਲ ਨਾਲੇ। ਐਨਾਂ ਨੀ ਪਤਾ ਤੋਨੂੰ ਕੀ ਐ ਕਿ ਬਨਾਣ ਆਲੇ ਨੂੰ ਵੀ ਐਂ ਹੁੰਦਾ ਕਿਨੀ ਮੇਨਤ ਕਰਕੇ ਬਣਾਈ ਵੀ ਐਨਾਂ ਟਾਈਮ। ਕਿਚਨ ਚ ਖੜੇ ਵੀ ਆ ਤੇ ਬੰਦੇ ਨਾ ਪਸਾੰਦ ਆਵੇ ਨਾ ਅਗਲੇ ਦਾ ਵੀ ਦਿਲ ਦੁਖਦਾ ਵੀ ਹਾਂ।
ਬੇਟਾ ਫ਼ੇਰ ਇੰਨੀ ਗਰਮੀਂ ਤੇ ਬੰਦਾ ਕਰੇ ਏਨੇ ਮਨ ਨਾਲ ਬਨਾਏ।
ਹਾਂਜੀ, ਹਾਂ। ਕਯੁਂਕਿ ਹੁਣ ਆਪਾਂ ਨੂੰ ਪਤਾ ਲਾੱਗਦਾ ਜਦੋਂ ਆਪਾਂ ਸਟਾਟ ਕਰ ਦੇਂਦੇ ਹਾਂ ਕਾੰਮ ਕਾਰਨੇ ਜਦੋਂ ਮੰਮਾ ਦੀ ਹੈਲਪ ਕਰਦੇਂ ਆ ਆਪਾਂ ਨੂੰ ਫੇਰ ਪਤਾ ਲਾੱਗਦਾ ਵੀ ਬਈ ਬੋਤ ਟਾਈਮ ਲੱਗਦਾ ਹਰ ਇੱਕ ਚੀਜ਼ ਚ ਆਪਾ ਇੱਕ ਮਿੰਟ ਚ ਨਾਲ ਕਾਰ ਦਿਨੇ ਆ ਕਿ ਮੈਂ ਨੀ ਖਾਣੀਂ।
ਹਾਂ ਸਈ ਗਾੱਲ ਕੈਰੇ ਹੋ ਬੇਟਾ ਹਾਂ ਚਲੋ ਤੁਸੀ ਤੇ ਏਨਾਂ। ਅੱਛਾ ਤੋਆਡੇ ਵਿਚਾਰ ਵੀ ਨੇ ਤੁਸੀ ਐਨਾਂ ਸਭ ਸੋਚਦੇ ਵੀ ਓ। ਮੰਮਾ ਵਾਸਤੇ ਵੀ ਆਪਨੇ ਹੋਰ ਤੋਆਨੂੰ ਕੀ ਬਸ। ਤੋਆਨੂੰ ਤੁਸੀ ਕੀ ਬਨਾ ਲੈਂਦੇ ਓ ਬੇਟਾ ਜੇ ਤੁਸੀ ਬਨਾ ਲੈਂਦੇ ਓ ਰੈਸੇਪੀ।
ਮੈਂ ਵੈਸੇ ਤਾਂ ਸਭ ਕੁੱਛ ਬਣਾਂ ਲੈਨੀ ਆਂ ਬਾੱਸ ਮੈਨੂੰ ਇੱਕ ਸਾਗ ਨੀ ਆਂਦਾ ਹਜੇ ਤੱਕ ਬਣਾਣਾ।
ਵਾ ਏ ਤੂੰ ਕਿੰਨੇ ਸਾਲ ਦੀ ਤੁਸੀ ਬੇਟਾ।
ਮੈਂ ਟਵੈਂਟੀ ਵਨ ਦੀ।
ਟਵਂਟੀ ਵਨ ਦੇ ਓ ਆਵਾਜ਼ ਤੋਆਡੀ ਬਿਲਕੁਲ ਬੋਤ ਪੇਆਰੀ ਆਵਾਜ਼ ਆ ਤੋਆਡੀ।
ਅਗਰ ਤੁਸੀ ਮੈਨੂੰ ਦੇਖੋਗੇ ਹਾਂਜੀ ਅਗਰ ਤੁਸੀ ਦੇ ਦੇਖੋਗੇ ਤੁਸੀ ਕੈ ਈ ਨੀ ਸਾਕਦੇ ਕਿ ਮੈਂ ਟਵੈਂਟੀ ਵਨ ਦੀ ਆਂ‌।
ਓ ਤੇ ਮੈਨੂੰ ਤੁਆਡੀ ਆਵਾਜ਼ ਨਾਲ ਈ ਲੱਗ ਰੇਆ ਕਿ ਤੁਸੀ ਟਵਂਟੀ ਦੇ ਓ ਲੱਗ ਐਨੀ ਪੇਆਰੀ ਮਿ ਆਵਾਜ਼ ਐ ਓਰ ਬਿਲਕੁਲ ਜਿਵੇਂ ਚੌਦਾਂ ਸਾਲ ਦੀ ਲੱਗ ਰੇਆ ਚੌਦਾਂ ਸਾਲ ਦੀ ਮਿੱ ਬੋਲ ਚੌਦਾਂ, ਪੰਦਰਾਂ ਸਾਲ ਦੀ।
ਨੀ ਆਂਟੀ ਮੈਂ ਓਈ ਬਾੱਸ ਹਾਂਜੀ ਹਾਂ ਬਨਾਨ ਨੂੰ ਤਾਂ ਬਨਾ ਲੈਨੇ ਆਂ ਵੈਸੇ ਬਟ ਏ ਐ ਕਿ ਹਜੇ ਚਲੋ ਸਾਗ ਨੀ ਆਂਦਾ ਤੇ ਕਰੇਲੇ ਵੀ ਨੇ ਕਯੁਕਿ ਏ ਹਨਾ ਥੋੜੇ ਮਤਲਬ ਜਿਵੇਂ ਮੰਮਾ ਕੈਂਦੇ ਕਿ ਤੇਲ ਚ ਬਾਨਦੇ ਆ ਥੋੜੇ ਹਨਾ ਡਾਰ ਵੀ ਲਾੱਗਦਾ ਆਪਾ ਨੂੰ ਬਣਾਂਦੇ ਹੋਏ। ਵੀ ਤਾਂ ਮੈਂ ਆਪੇ ਬਨਾ ਲਾਂਗੀ ਹਾਂਜੀ ਬਾਕੀ ਮੈਂ ਸਭ ਕੁਛ ਬਨਾ ਲੈਨੀ ਆਂ।
ਹਾਂਜੀ, ਅਰੇ ਮੈ ਮੈਨੂੰ ਤੇ ਜਦ ਮੇਰੀ ਸ਼ਾਦੀ ਹੋਈ ਸੀ ਤੇ ਮੈਨੂੰ ਤਾ ਕੁਛ ਵੀ ਨੀ ਆਂਦਾ ਸੀ, ਤੋਆਨ ਬੋਹਤ ਕੁਛ ਆਂਦਾ ਵਾਏਗੁਰੂ ਦੀ ਮੇਰ ਨਾਲ। ਚਲੋ ਐਤਕੀ ਹੋਰ ਵਦੀਆ ਤੋਨੂੰ ਆਏ ਬੋਹਤ ਅੱਛੀ ਗਾੱਲ ਐ ਬੋਹਤ ਸਾਰਾ ਬਨਾ ਲੈਂਦੇ ਓ।
ਹਾਂਜੀ-ਹਾਂਜੀ।
ਮੈਂ ਆਪਣੀ ਬੱਚੀ ਨੂੰ ਵੀ ਦੱਸਾਂਗੀ ਕਿ ਬਹੁਤ ਵਧੀਆ ਤੁਸੀਂ ਕਰ ਲੈਂਦੇ ਹੋ, ਇਹਨੂੰ ਵੀ ਅਕਲ ਆਏ ਖ ਬਣਾ ਵੀ ਲੈਂਦੇ ਔ ਤੁਸੀਂ ਤੇ?
ਹਾਂਜੀ, ਚ ਠੀਕ ਐ ਜੀ ਸਤਿ ਸ੍ਰੀ ਅਕਾਲ ਫੇਰ ਕਰਦੇ ਆ ਆਪਾਂ।
ਹਾਂਜੀ ਬੇਟਾ ਸਤਿ ਸ੍ਰੀ ਅਕਾਲ ਬੇਟਾ, ਸਤਿ ਸ੍ਰੀ ਅਕਾਲ।